ਹੈਲੋ ਹਾਂਜੀ। ਹੋਰ ਠੀਕ ਓ?
ਹਾਂਜੀ ਹਾਂਜੀ ਕੀ ਕਰਦੇ?
ਬਸ ਲੈਟ ਲੇਟੇ ਹੋਏ ਨੇ।
ਅੱਛਾ ਅੱਛਾ।
ਹੋਰ ਤੁਸੀ।
ਹੋਰ ਟੀ ਵੀ ਟੂਵੀ ਨੀ ਵੇਖ ਰਹੇ ਕਆ?
ਤੁਸੀਂ ਕੀ ਕਰ ਰਹੇ ਹੋ?
ਚਾਹ ਪੀ ਰਿਹਾ।
ਇਸ ਟਾਈਮ।
ਹਾਂਜੀ।
ਅੱਛਾ ਜੀ।
ਹੂ।
ਸੌਣ ਦੀ ਤਿਆਰੀ ਨੀ ਕੀਤੀ ਹਲੇ।
ਅਜੇ ਕਿੱਥੇ?
ਕਿਸ ਟਾਈਮ ਸੋ ਕਿਸ ਟਾਈਮ ਸੁਣਦੇ ਹੋ?
ਬਾਰਾਂ ਇੱਕ ਤੇ ਵੱਜ ਹੀ ਜਾਏਗਾ।
ਹਾਂ ਜੀ, ਬੱਚੇ ਤਾਂ ਸੌ ਗਏ ਹੋਣੇ ਆ।
ਹਾਂ ਮੇਰੀ ਗੁੜਿਆ ਜਾਗਦੀ ਪਈ ਐ ਅਜੇ, ਉਹ ਕਿੱਥੇ ਸੌਦੀ ਏ।
ਫਿਰ ਸਵੇਰੇ ਕਿੰਨੇ ਵਜੇ ਉੱਠ ਜਾ ਸਵੇਰੇ ਕਿੰਨੇ ਵਜੇ ਉੱਠਦੀ ਹੈ ਫਿਰ?
ਸੱਤ, ਸਾਢੇ ਸੱਤ ਵਜੇ ਉਠ ਜਾਂਦੀ ਏ। ਹੋਰ, ਉਹ ਸ਼ੁਰੂ ਤੋਂ ਨੀ ਜ਼ਿਆਦਾ ਸੁੱਤੀ।
ਅੱਛਾ ਜੀ। ਹੋਰ ਰੋਟੀ ਰੋਟੀ ਖਾ ਲਿੱਤੀ ਸੀ।
ਹਾਂਜੀ ਹਾਂਜੀ।
ਕੀ ਬਣਾਇਆ?
ਚਾਵਲ ਬਣਾਏ।
ਅੱਛਾ ਜੀ।
ਤੁਸੀ ਕੀ ਬਣਾ ਲਿਆ?
ਅਸੀਂ, ਹਾਂਜੀ।
ਹਾਂ। ਹੋਰ ਸੁਣਾਓ।
ਵਧੀਆ ਤੁਸੀਂ ਸੁਣਾਓ।
ਬਸ ਵਧੀਆ ਕੱਟ ਰਿਹਾ ਟਾਈਮ ਤੁਹਾਡੇ ਰਾਜ ਚ।
ਹਾਂਜੀ।
ਹਾਂ ਜੀ। ਅੱਜ ਤਾਂ ਗੁਰਪੁਰਬ ਸੀ।
ਹਾਂਜੀ।
ਗਏ ਸੀ?
ਹਾਂਜੀ ਗਏ ਸੀ, ਗੁਰਦੁਆਰੇ ਚ।
ਅੱਛਾ।
ਇਥੇ ਆ ਲੋਕਲ ਨਾ।
ਹਾਂਜੀ ਹਾਂਜੀ।
ਗਏ ਸੀ, ਪਹਿਲੇ ਤਾਂ ਪਾਠ ਚ ਬੈਠੇ ਆ, ਫੇਰ ਲੰਗਰ ਹੋਇਆ ਸੀ।
ਹੂ
ਲੰਗਰ ਚ ਸੀ, ਛੋਲੇ, ਪੂੜੀ ਤੇ ਪੇਠਾ।
ਅੱਛਾ ਜੀ।
ਉੱਥੇ ਗਏ ਸੀ ਤੁਸੀਂ?
ਕਿੱਥੇ?
ਤੁਸੀਂ ਵੀ ਗਏ ਸੀ ਗੁਰਦੁਆਰੇ?
ਨਾ ਹੁਣ ਸਾਡੇ ਇੱਧਰ ਕੱਲ ਹੈਗਾ।
ਅੱਛਾ ਜੀ ਅੱਛਾ।
ਹਮ।
ਅਤੇ ਅੱਜ ਕੁਛ ਵੀ ਨਹੀਂ ਹੋਇਆ?
ਨਾ ਕੁਛ ਵੀ ਨਹੀਂ ਹੋਇਆ ਅੱਜ। ਕੱਲ ਉੱਧਰ ਬਣਾਉਣਗੇ ਹਾਂ।
ਹਾਂ, ਜੀ। ਉੱਥੇ, ਉੱਥੇ ਹੀ ਲੰਗਰ ਹੈਗੇ ਕੀ?
ਹਾਂ ਉੱਧਰ ਵੀ ਲੰਗਰ ਏ ਰਾਤ ਦਾ ਕਰੇਗੇ ਪ੍ਰੋਗਰਾਮ।
ਹਾਂ ਜੀ ਬੜਾ ਪ੍ਰੋਗਰਾਮ ਹੈ ਕਿ?
ਹਾਂਜੀ, ਹਾਂਜੀ ਰਾਤੀ ਕਰਨਗੇ।
ਅੱਛਾ ਜੀ।
ਹੂੰ, ਪੁਡੇ ਗੁਰਦਵਾਰੇ।
ਵਦੀਆ।
ਹੋਰ।
ਹੋਰ ਘਾਰ ਪਰਿਵਾਰ ਸਬ
ਵਦੀਆ, ਵਦੀਆ ਤੁਸੀ ਸੁਨਾਓ?
ਬਾਸ ਵਦੀਆ।
ਠੀਕ ਏ ਹੋਨਾ ਚਾਈਦੈ।
ਹੂੰ, ਹੂੰ।
ਮਾਲਕ ਦੀ ਮੇਰ ਆ।
ਓਰ, ਬਾਬਾ ਨਾਨਕ ਦੀ ਮੇਰੇ ਏ।
ਹਾਂਜੀ।
ਹੋਰ? ਤੁਸੀ ਪੜਾਈ ਕਰਦੇ ਓ ਕੀ ਕਰਦੇ ਓ? ਤੁਸੀ ਪੜਾਈ ਕਰਦੇ ਓ ਕੀ ਕਰਦੇ ਓ?
ਮੈਂ ਕੋਲੇਜ ਚ ਆ।
ਅੱਛਾ, ਅੱਛਾ।
ਹੂੰ, ਅੱਛਾ।
ਹਾਂਜੀ।
ਹੂੰ ਸਈ ਏ।
ਹਾਂਜੀ, ਤੁਸੀਂ ਕੀ ਕਰ ਰੇ ਓ।
ਅੱਛਾ ਜੀ।
ਹਾਂਜੀ। ਹੋਰ।
ਤੁਆਡੀ ਵਾਈਫ, ਹਾਊਸ ਵਾਈਫ ਏ?
ਨਾ, ਓ ਤੇ ਪਾਲਰ ਦਾ ਕੰਮ ਕਰਦੇ ਨੇ।
ਅੱਛਾ, ਕੁੜੀ ਸੂਕੂਲ ਜਾਂਦੀ ਏ?
ਹਾਂਜੀ, ਚਾਰ ਸਾਲ ਦੀ ਏ।
ਕੱਲ ਜਾਨਾ ਓਨਾ ਸੂਕੂਲ ਹੋਨ?
ਹਾਂ, ਕੱਲ ਜਾਣੈ ਹਾਂ।
ਤੇ ਸੁੱਤੀ ਨੀ ਹੱਲੇ ਤੱਕ?
ਨਾਸ, ਓ ਸਵੇਰੇ ਓਡ ਜੇਗੀ ਅਪਨੇ ਆਪ।
ਹੂੰ, ਹੂੰ।
ਹੂੰ, ਬੱਚੇ ਆ ਓਦੇ ਬੱਚੇ, ਤੁਆਨ ਪਤਾ ਈ ਏ।
ਆ ਆਪਨੀ ਮਰਜੀ ਨਾਲ ਸੋਂਦੇ ਨੇ ਫੇਰ ਉਠ ਵੀ ਜਾਂਦੇ ਨੇ ਆਪਨੀ
ਹੋਰ।
ਸਹੀ ਹੈ। ਜਿੰਨੇ ਮਰਜ਼ੀ ਹੋਏ ਤੇ, ਸੋਏ ਪਰ ਉੱਠ ਤਾਂ ਜਾਂਦੀ ਹੈ ਨਾ।
ਹਾਂ, ਮੇਨ ਤੇ ਗੱਲ ਹੈਗੀ ਹੈ ਨਾ।
ਆਂਜੀਏ
ਹਾਂ।
ਓਰ ਛੁੱਟੀਆਂਚ ਕਿਦੇ ਗਏ ਸੀ‌?
ਛੂਟੀਆ ਚ ਕਿਦਰੇ ਗਏ ਨੀ ਅਸੀ, ਭੈਨ ਆਗੀ ਸੀ ਨਾ ਮੇਰੀ ਨਾ ਭੈਣ ਆਈ ਹੋਈ ਸੀ ਨਾ ਫੇਰ।
ਅੱਛ। ਅੱਛਾ, ਅੱਛਾ ਫੇਰ
ਹੂੰ, ਹਾਂ ਘਰ ਈ ਹੁਣ ਫੇਰ, ਆਪਾਂ ਫੇਰ ਵਿਆ ਤੇ ਜਾਣੈ।
ਕਾੱਲ?
ਪਰਸੋਂ
ਅੱਛਾ। ਵਧੀਆ ਹੈ, ਠੀਕ ਹੈ।
ਹੋਰ। ਉਹ ਵੀ ਜ਼ਰੂਰੀ ਹੈ, ਵੀ ਆਹ ਵੀ।
ਅੱਛਾ! ਸ਼ੋਪਿੰਗ-ਸ਼ੂਪਿੰਗ ਹੋ ਗਈ ਐ ਵਿਆਹ ਦੀ।
ਹਾਂ, ਬਸ ਹੋ ਗਈ ਹੈ ਕਲ, ਬਸ ਆਪਣੀ ਵਾਈਫ ਨੂੰ ਲੈਕੇ ਜਾਣਾ ਹੈ ਬਜ਼ਾਰ। ਬਸ ਉਹਦਾ ਰਹਿ ਗਿਆ, ਸਮਾਨ ਬਸ।
ਆਂ, ਉਹਨਾਂ ਦਾ ਪਹਿਲਾ ਹੋਣਾ'ਚ ਏਦਾਂ
ਹਾਂਜੀ-ਹਾਂਜੀ।
ਅ ਕੁੜੀ ਦੀ ਲੈ। ਕੁੜੀ ਦੀ ਫਿਰ ਲਿੱਤੀ ਸ਼ੋਪਿੰਗ।
ਹਾਂ, ਪੁੜੀ ਦੀ ਗੱਲ ਹੈ, ਅੱਜ ਓ ਲੈਗੀ ਚਪਲਾਂ। ਆਪਣੇ ਮਨਪਸੰਦ ਦੀ। ਮੇਰੇ ਕੋਲ ਤਾ, ਹੈਗੇ ਆ।
ਮੈਂ, ਐਵੇਂ ਕਹਿੰਦੇ ਨੇ, ਐਵੇਂ ਕਹਿੰਦੇ ਨੇ ਸਾਰੇ।
ਹਾਂਜੀ-ਹਾਂਜੀ।
ਹਾਂ, ਲੇਡੀਜ਼ ਕੋਲ ਤਾਂ ਜਿੰਨੇ ਵੀ ਹੋਏ, ਓਨੇ ਹੀ ਕਹਿੰਦੇ। ਐ, ਤਾਂ ਪੁਰਾਣੇ ਹੋ ਗਏ ਨੇ, ਅਸੀਂ ਇੱਕ ਵਾਰ ਪਾ ਲਿੱਤੇ ਨੇ।
ਹਾਂ।
ਪਾਲਰ ਦਾ ਕੰਮ ਕਰਦੀ ਏ, ਕਿ ਸਿਖਰੀ ਏ?
ਨਾਲ ਕਰਦੇ ਨੇ।
ਅੱਛਾ, ਆਪਨਾ-ਆਪਣਾ ਬੂਟੀਕ ਹੇ?
ਹਾਂ।
ਚਲੋ, ਮੇਕਅਪ ਤਾਂ ਆਪਣੇ ਆਪ ਹੀ ਕਰ ਲੇਂਦੇ।
ਹੂੰ, ਹੂੰ।
ਹਾਂ, ਅਸੀਂ ਤਾਂ ਦੇਹਰਾਦੂਨ ਗਏ ਸੀ, ਛੁੱਟੀਆਂ'ਚ।
ਗੁੰਮ, ਚੁੱਕੂ ਉੱਧਰ
ਹਾਂ, ਅ ਦੋ- ਤੀਨ ਜਗਾ ਘੁੰਮ ਕੇ ਆਏ। ਕੀ ਪਹਿਲੇ ਤਾ ਅਸੀਂ ਗਏ ਸੀ, ਮਸੂਰੀ।
ਅੱਛਾ।
ਫੇਰ ਗਏ ਅਸੀਂ ਮਾਲਦੇਵਤਾ ਦੇਹਰਾਦੂਨ' ਚ। ਫਿਰ ਗਏ ਸ ਤੇ, ਫਿਰ ਅ ਗੁੱਚ ਪਾਣੀ।
ਹਾਂ, ਹਾਂ।
ਫਿਰ, ਸ਼ਤ-ਸ਼ਤ ਦੇਵੀ, ਉਹ ਹੈ ਇੱਕ ਜਗ੍ਹਾ, ਤੇ ਨਦੀਆਂ ਨਾ, ਮਜ਼ਾ ਆਂਦਾ ਉੱਥੇ ਸਾਰੀ ਫੈਮਿਲੀ ਗਈ ਸੀ। ਬਸ, ਮੀਨੀ ਬਸ ਕਰੀ ਸੀ ਨਾ
ਹਾਂ-ਹਾਂ।
ਉਹਦੇ ਵਿੱਚ ਆਰਾਮ ਨਾਲ ਚਲੇ ਜਾਂਦੇ ਨੇ, ਦੇਖੋ, ਟ੍ਰੇਨ' ਚ ਤਾਂ ਤੁਹਾਨੂੰ ਪਤਾ, ਇਨੀ ਗਰਮੀ ਏ, ਨਾਲ ਹੀ ਛੁੱਟੀਆਂ। ਚ ਭੀੜ ਹੁੰਦੀ ਹੈ ਟ੍ਰੇਨ ਚ।
ਹਾਂਜੀ-ਹਾਂਜੀ।
ਜਿੰਨਾ ਹੋ ਸਕੇ, ਆਪਨੇ ਉਸ ਤੋਂ ਜਾਣਾ ਜਵਾਨ ਤੇ ਹੂੰ
ਹਮ, ਅਪਣਾ ਸਹੀ ਰਹਿੰਦਾ।
ਹਾਂ, ਆਪਣਾ ਸਹੀ ਰਹਿੰਦਾ ਏ, ਜਿੱਥੇ ਰੋਕਣੇ ਆ ਰੋਕ ਲੋ, ਹੁਣ ਬਸ ਬੱਸ ਟ੍ਰੇਨ ਤਾਂ ਰੋਕਦੀ ਨੀ, ਉਹਨਾਂ ਤੋਂ, ਉਨਾਂ ਥੋਇ ਨਾ ਕਹਿ ਸਕਦੇ ਹਾ।
ਹੂੰ, ਉਹ ਤੇ, ਹੈ ਹੀ ਏ। ਬੜੀ ਦਿੱਕਤ ਹੋ ਜਾਏਗੀ। ਹਾਂ
ਅਸੀ ਤਾਂ ਪਹਿਲੇ ਹੀ ਘੁੰਮ ਆਏ ਨਾ।
ਹਾਂ। ਹਾਂ ਹੁਣ ਕੋਈ ਲੇਟ ਹੁਣ ਤੇ ਛੁੱਟੀਆਂ ਪੈ ਗਈਆਂ ਹੁਣ ਤੇ ਛੁੱਟੀਆਂ ਖਤਮ ਹੋ ਗਈਆ।
ਹਾਂਜੀ, ਫੇਰ ਤਾਂ ਦੇਖੋ, ਸਾਰੇ ਆਪਣੇ ਕੰਮ ਲੱਗ ਜਾਂਦੇ ਨੇ। ਪਰ ਕਿਨੂੰ ਟਾਈਮ ਹੁੰਦਾ?
ਹੋਰ ਸਾਰੇ ਹੁਣ ਆਪਣੇ-ਆਪਣੇ ਕੰਮ ਲੱਗ ਜਾਦੇ ਆ। ਹਾਂਜੀ-ਹਾਂਜੀ।
ਹਮ।
ਇਹ ਤੇ ਕਹਿਣ ਦੀ ਗੱਲਾਂ, ਆਪਾਂ ਆ ਰਹੇ ਆ, ਆ ਰਹੇ ਹਾਂ। ਕਿਸੇ ਨੇ ਨੀ ਆਉਣਾ ਫਿਰ ਹਮ
ਚੱਲੋ ਵਧੀਆ।
ਹਾਂਜੀ-ਹਾਂਜੀ, ਹੋਰ ਟਾਈਮ ਪਾਸ ਹੋ ਰਿਹਾ ਹੋਰ ਕੀ।
ਹੋਰ
ਹਮ।
ਤੁਹਾਡੇ ਆਏ ਤੇ ਮਿਲਦੇ ਨੇ ਸਾਰੇ ਫੇਰ ਕਿੰਨੇ।
ਹਾਂ ਫੇਰ ਹੁਣ ਮੇਰੀ ਭੈਣ ਸਾਲ ਬਾਅਦ ਹੀ ਆਈ ਏ।
ਹਾਂ ਉਹੀ ਤਾਂ, ਫਿਰ ਤਾਂ ਉਹਨਾਂ ਦੇ ਵੀ ਬੱਚਿਆਂ ਦੇ ਸਕੂਲ। ਸਾਰੇ ਆਪਣੇ-ਆਪਣੇ ਕੰਮ ਚ ਲੱਗ ਜਾਂਦੇ ਫਿਰ ਕਿਸੇ ਨੂੰ ਟਾਈਮ ਮਿਲਦਾ ਜੇ।
ਹਮ ਪ ਪੰਜਾਬ ਵਿੱਚ ਦਸ ਤਾਰੀਖ ਤੋਂ ਖੁੱਲੇੰ ਨੇ ਸਕੂਲ।
ਅੱਛਾ ਉਹ ਪੰਜਾਬ ਦੀ ਹੈਗੀ ਏ?
ਹਾਂਜੀ।
ਕਿ ਦਸ ਤਾਰੀਖ ਨੂੰ
ਦਸ ਤਾਰੀਖ ਨੂੰ ਸਕੂਲ ਖੁੱਲ੍ਹੇਗੇ ਨਾ ਉਹਨਾਂ ਦੇ।
ਅੱਛਾ ਜੀ, ਘਰ ਚਲ। ਉਹ ਆਏ ਦੇ ਨੇ ਕਿ ਚਲੇ ਗਏ? ਹਾਲੀ ਆ ਗਏ ਨੇ?
ਆਏ ਤੇ ਹੈਗੇ ਨੇ।
ਅੱਛਾ।
ਉਹ ਵੀ ਤਾਂ ਜਾਣਗੇ ਨਾ ਪਰ ਵਿਹਾਰ ਚ।
ਹਾਂਜੀ-ਹਾਂਜੀ।
ਹਮ।
ਆਰਾਮ ਨਾਲ ਜਾ ਜਾਏ, ਪੰਜ ਸੱਤ ਤਾਰੀਖ ਨੂੰ। ਉਹ ਇੱਕ ਇੱਕ ਵਾਰੀ ਆ ਗਏ ਹੁਣ ਆਰਾਮ ਨਾਲ ਰਹਿਣ ਦਸ ਤਾਰੀਕ ਤੋਂ ਸਕੂਲ ਖੁੱਲਦੇ ਨੇ ਜਦੋਂ।
ਹੋਰ।
ਤੇ ਗਰਮੀ ਵੀ ਐਨੀ ਪਈ ਵੀ ਹੈ ਨਾ।
ਗਰਮੀ ਤਾਂ ਜ਼ਿਆਦਾ ਹੋ ਰਹੀ ਹੈ। ਬਰਸਾਤ-ਬਰਸਾਤ ਹੀ ਨਹੀਂ ਆ ਰਹੀ।
ਬਰਸਾਤ ਹੀ ਨੀ ਆ ਰਹੀ। ਗੁੱਸਾ ਆਉਂਦਾ ਇੱਥੇ ਹਾਂਜੀ।
ਹਮ।
ਸਕੂਲ ਵਾਲੇ ਕਿਤਨੀ ਛੁੱਟੀਆਂ ਪਾ ਦੇੰਗੇ।
ਹਾਂ ਉਹੀ ਤੇ। ਕਈ ਸਕੂਲ ਦੀ ਵੱਧਦੀ ਹੈ ਕਹਿੰਦੇ ਆ। ਬਸ ਇਹ ਵਾਲੇ ਸਕੂਲ ਦੀ ਨੀ ਵਰਦੀ ਹਾਂ।
ਕੱਲ ਨੂੰ ਤੂੰ ਕੱਲ-ਕੱਲ ਜਾਣ ਨੇ, ਮੇਰੇ ਭਰਾ ਨੂੰ ਜਾਣਾ ਹੈ ਕੱਲ।
ਅੱਛਾ।
ਮੈਨੂੰ ਤਾਂ ਹਲੀ। ਹਲੀ ਤਾ, ਮੈਂ ਪੂਰੀ ਛੁੱਟੀਆ ਵਾਸਤੇ ਲਾ ਅ ਮੇਰੇ ਖੁੱਲਣਗੇ ਕਾਲਜ। ਖੁੱਲਣਗੇ ਵੀਹ ਤਾਰੀਖ ਨੂੰ।
ਅੱਛਾ
ਹਾਂਜੀ ਕੋਲੇਜ ਦੀ ਫਿਰ ਲੈਟ ਵੀ ਤਾਂ ਛੁੱਟੀਆਂ ਪੜਦੀ ਏ ਨਾ
ਹਾਂਜੀ-ਹਾਂਜੀ ਚਲੋ ਸਤਿ ਸ਼੍ਰੀ ਅਕਾਲ ਜੀ।
ਚਲੋ ਜੀ ਠੀਕ ਏ